ਸਤਿ ਸ਼੍ਰੀ ਅਕਾਲ ਦੀਦੀ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ।
ਵਧੀਆ ਤੁਸੀਂ ਠੀਕ ਹੋ
ਹਾਂਜੀ ਵਧੀਆ
ਕੀ ਕਰ ਰਹੇ ਹੋ
ਬਸ ਹੁਨੇ ਖਾਣਾ ਖਾ ਕੇ ਹਟੇ ਸੀ ਫ੍ਰੀ ਸੀ ਤੇ ਤੁਹਾਡੀ ਕੋਲ ਆ ਗਈ, ਮੈਂ ਕਿਹਾ ਚਲੋ ਦੀਦੀ ਨਾਲ ਹੀ ਗੱਲ ਕਰ ਲਈਏ
ਹਾਂਜੀ ਮੈਂ ਵੀ ਬਸ ਬੈਠੀ ਹੋਈ ਸੀ, ਅੱਜ ਬਾਹਰ ਮੀਂਹ ਪੈ ਰਿਹਾ ਸੀ ਠੰਡਾ ਮੌਸਮ ਹੋਇਆ ਤੇ ਹੈ। ਸ਼ੂਕਰ ਹੈ। ਥੋੜੀ ਗਰਮੀ ਹਟੀ ਹੈ।
ਹਾਂ ਪਰ ਸਾਡੇ ਤੇ ਬੋਤ ਜ਼ਿਆਦਾ ਧੁੱਪ ਹੈ। ਬਾਹਰ
ਅੱਛਾ, ਨਾ ਇੱਥੇ ਤੇ ਸਵੇਰ ਦਾ ਮਤਲਬ ਸਵੇਰੇ ਧੁੱਪ ਨਿਕਲੀ ਸੀ ਫੇਰ ਹੁਣ ਬੱਦਲ ਆਇਆ ਸੀ, ਤੇ ਮੀਂਹ ਆ ਰੇਹਾ ਹੁਣ ਫੇਰ ਰੁਕ ਗਿਆ, ਬਸ ਐਵੇਂ ਦਾ ਹੀ ਹੋਇਆ ਪਿਆ ਮੌਸਮ ਉਮਸ ਜੀ ਹੋਈ ਪਈ ਹੈ। ਬੜੀ
ਹਾਂ ਪਰ ਸਾਡੇ ਤੇ ਕਿੰਨੇ ਦਿਨ ਹੀ ਹੋ ਗਏ, ਮੀਂਹ ਪੈ ਹੀ ਨਈ ਰਿਹਾ
ਨਾ ਜੀ ਨਾ ਹਜੇ ਤੇ ਹਫ਼ਤਾ ਕੀ ਹੋ ਗਿਆ, ਸਮਝ ਲੋਓ ਮੀਂਹ ਹੀ ਪਈ ਜਾ ਰਿਹਾ ਬਲਕਿ, ਸਕੂਲ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ, ਉਦੋਂ ਵੀ ਦਿੱਕਤ ਆਂਦੀ ਹੈ। ਇੱਥੇ ਤੇ ਸਾਡੇ ਨਾ, ਇੱਥੇ ਬੜਾ ਹੀ ਪਾਣੀ ਖੜ ਜਾਂਦਾ ਹੈ। ਗੰਦਾ ਪਾਣੀ ਉਹ ਵੀ ਨਾਲੀਆਂ ਦਾ
ਹਾਂ ਇਹ ਤੇ ਹੈ ਈ ਐਹ ਪਰਸੋਂ ਮੈਂ ਵੀ, ਘਰੋਂ ਨਿਕਲੀ ਹਾਂ ਜੇ ਇੱਥੋਂ ਘਰੋਂ ਦੇ ਆਪਣੇ ਨਿਕਲੀ ਹਾ ਤੇ ਬੂੰਦਾ ਬਾਂਦੀ ਪੈ ਰਈ ਸੀ। ਤੇ, ਅੱਗੇ ਬਾਜ਼ਾਰ ਮਾਰਕੀਟ ਪੋਂਚੀ ਆਂ ਤੇ ਏਨੀ ਤੇ ਬਰਸਾਤ ਪੈ ਰਹੀ ਐੰਨੀ ਤੇਜ਼ ਕਿ ਮੇਰੇ ਕੋਲ ਐਕਟੀਵਾ ਵੀ ਨਈ ਚਲਾਈ ਜਾ ਰਹੀ ਸੀ।
ਅੱਛਾ ਜੀ, ਹੁਣ ਤੇ ਨਾ ਮੀ ਪੈਂਦਾ ਤੇ ਹੈ। ਪਰ ਇੱਕ ਲਿਮਿਟ ਈ ਕਰੋਸ ਜਾਂਦੀ ਹੈ। ਨਾ ਉਹਦੀ ਪੈਣ ਦੀ ਇੰਨਾ ਪਾਣੀ ਖੜ ਜਾਂਦਾ ਬੰਦਾ ਜੇ ਬਰ ਘਰੋਂ ਬਾਰ ਨਿਕਲਿਆ ਨਾ ਵਿੱਚ ਹੀ ਫੱਸ ਜਾਂਦਾ ਹੈ। ਬੰਦਾ
ਹਾਂ ਇਹ ਤੇ ਹੈਹੀ ਆ, ਪਰ ਇਹ ਹੈ ਕਿ ਹਾਂਜੀ ਕੀ ਕਹਿ ਰਹੇ ਹੋ ਤੁਸੀਂ
ਮੈਂ ਕਿਆ ਹੁਣ ਏਦਾਂ ਨਾ ਮੌਸਮ ਬਹੁਤ ਬੇਕਾਰ ਜਿਹਾ ਹੋਇਆ ਪਇਆ ਬੱਚਿਆਂ ਵਾਸਤੇ ਤਾਂ ਠੰਡਾ ਮੌਸਮ ਹੋ ਗਿਆ, ਲੇਕਿਨ ਹੁਮਸ ਜੀ ਵੀ ਇੰਨੀ ਕਰੀ ਹੈ। ਕੱਪੜੇ ਨੀ ਸੁੱਕਦੇ ਕੱਪੜੇ ਧੋਤੇ ਨੇ ਮੀਂ ਕਰਕੇ ਕੱਪੜੇ ਹੀ ਨਈ ਸੁਕ ਰਹੇ
ਹਾਂ ਇਹ ਤੇ ਗੱਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਓਰ ਬਾਰਿਸ਼ ਪੈ ਜਾਂਦੀ ਹੈ। ਫੇਰ ਫਟਾਫਟ ਉਤਾਰ ਕੇ ਲਿਆਓ ਥੋੜ੍ਹੀ ਦੇਰ ਬਾਅਦ ਦੇਖੋ ਧੁਪ ਨਿਕਲੀ ਹੁੰਦੀ ਹੈ
ਧੁੱਪ ਨਿਕਲੀ ਹੁੰਦੀ ਹੈ ਬਿਲਕੁਲ ਸਹੀ ਕਹਿ ਰਹੇ ਹੋ ਅਸੀਂ ਵੀ ਸਵੇਰੇ ਕੱਪ ਕੱਪੜੇ ਧੋਤੇ ਸੀ ਤੇ ਸਵੇਰੇ ਤੇ ਧੁੱਪ ਸੀ ਤੇ ਅਸੀਂ ਬਾਹਰ ਤਾਰ ਤੇ ਖਿਲਾਰ ਤੇ ਉੱਪਰ ਸਭ ਤੋਂ ਉੱਪਰ ਤਾਰ ਤੇ ਖਿਲਾਰ ਕੇ ਆਏ ਆ ਤੇ ਹੁਣ ਮੈਂ ਅੰਦਰ ਲੈਟੀ ਹੋਈ ਸੀ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਮੀਂਹ ਆ ਗਿਆ ਉਹ ਸਾਰੇ ਕੱਪੜੇ ਗਿੱਲੇ ਫਿਰ ਭੱਜ ਕੇ ਮੈਂ ਉੱਪਰ ਗਈ ਕੱਪੜੇ ਲਾ ਕੇ ਲਿਆਈ ਹੁਣ ਫੇਰ ਦੇਖੋ ਫੇਰ ਧੁੱਪ ਨਿਕਲ ਗਈ
ਫਰ ਤੇ ਇਥੇ ਇਥੇ ਕੱਪੜਿਆਂ ਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਬਾਹਰ ਅਜੀਬ ਜੀ
ਬਹੁਤ ਗੰਦੀ ਜੀ ਸਮੈਲ ਆਉਂਦੀ ਹੈ ਸੁੱਕਦੇ ਨੀ ਕੱਪੜੇ ਗਿੱਲੇ ਗਿੱਲੇ ਜੇ ਸੁੱਕ ਜਾਂਦੇ ਨੇ ਲੇਕਿਨ ਸਮੈਲ ਪਤਾ ਨੀ ਕਿੰਨੀ ਗੰਦੀ ਜੀ ਆਉਂਦੀ ਉਹ ਫੇਰ ਦਿਲ ਹੀ ਨੀ ਕਰਦਾ ਪਾਉਣ ਨੂੰ
ਬਿਲਕੁਲ ਬਿਲਕੁਲ ਐ ਤੇ ਗੱਲ ਤੁਸੀਂ ਬਿਲੁਲ
ਧੁੱਪ ਨਿਕਲਦੀ ਹੈ ਪਰ ਧੁੱਪ ਤੇ ਇੰਨੀ ਗੰਦੀ ਨਿਕਲਦੀ ਹੈ ਚੁੱਭਦੀ ਹੈ ਧੁੱਪ ਵੀ ਬਟ ਪਰ ਇਹ ਹੈ ਕਿ ਚਲੋ ਕੱਪੜੇ ਚੰਗੀ ਤਰ੍ਹਾਂ ਸੁੱਕ ਜਾਂਦੇ ਨੇ ਤੇ ਨਾਲੇ ਸਾਰਾ ਗਲੀਏ ਚ ਮਤਲਬ ਬਾਹਰ ਨਿਕਲੋ ਤੇ ਘਰ ਵਾਪਸ ਵੜਨ ਨੂੰ ਦਿਨ ਨੀ ਕਰਦਾ ਇੰਨੀ ਗੰਦੀ ਗਿੱਤ ਚਿੱਗੀ ਚ ਚੱਪਲਾਂ ਸਾਰੀਆਂ ਗੰਦੀਆਂ ਹੀ ਹੁੰਦੀਆਂ ਨੇ
ਹਾਂ ਹਾਂ ਠੀਕ ਏ ਪਰ ਇਹ ਆ ਸਾ ਤੁਹਾਡੇ ਤੇ ਚਲੋ ਸ਼ਹਿਰ ਚ ਬਾਰਿਸ਼ ਪੈ ਰਹੀ ਹੋਏਗੀ ਸਾਡੇ ਤੇ ਪਤਾ ਕਿੰਨੀ ਏ ਇੱਕ ਇੱਕ ਅਹ ਅੱਧੇ ਸ਼ਹਿਰ ਚ ਬਾਰਿਸ਼ ਪੈ ਰਹੀ ਹੈ ਤੇ ਅੱਧੇ ਸ਼ਹਿਰ ਚ ਧੁੱਪ ਨਿਕਲੀ ਹੋਈ
ਇਹ ਚੀਜ਼ ਬੀਮਾਰ ਵੀ ਤੇ ਕਰਦੀ ਹੈ ਨਾ ਫਿਰ ਉਸ ਮੈਂ ਵੀ ਇੱਕ ਪਿਛਲੇ ਵਾਰ ਦੀ ਗੱਲ ਹੈ ਪਿਛਲੇ ਮੌਸਮ ਦੀ ਆਪਾਂ ਬਸ ਚ ਚੱਲੇ ਸੀਗੇ ਤੇ ਆਪਾਂ ਇੱਥੇ ਜਾਣਾ ਹੀ ਸੀਗਾ ਥੋੜਾ ਜਿਹਾ ਦੂਰ ਹੀ
ਹਮ ਹਮ ਹਮ
ਉੱਥੇ ਗਏ ਸੀ ਮਤਲਬ ਕਿ ਅੱਧੇ ਰਸਤੇ ਹਾਂਜੀ ਗਏ ਆ ਤੇ ਬਾਰਿਸ਼ ਆ ਰਹੀ ਸੀ ਇੰਨੀ ਜ਼ੋਰ ਦੀ ਤੇ ਨਾਲ ਹੀ ਅਸੀਂ ਮਤਲਬ ਥੋੜ੍ਹੇ ਜਿਹੇ ਅੱਗੇ ਗਏ ਤੇ ਬਿਲਕੁਲ ਸੁੱਕਾ ਪਿਆ ਜੀ ਅੱਗੇ ਬਿਲਕੁਲ ਹੀ ਸੁੱਕਾ ਪਿਆ
ਹਾਂ ਤੁਹਾਨੂੰ ਇਹੀ ਤੇ ਗੱਲ ਹੈ ਨਾ ਇੱਕ ਤੇ ਇਹ ਬਿਮਾਰ ਕਰਨ ਵਾਲੀ ਚੀਜ਼ ਏ ਠੀਕ ਹੈ ਇੱਕ ਪਾਸੋਂ ਅਸੀਂ ਬਿਲਕੁਲ ਸੁੱਕੇ ਜਾ ਰਹੇ ਹਾਂ ਅੱਗੇ ਜਾ ਕੇ ਗਿੱਲੇ ਹੋ
ਗਿੱਲੇ ਹੋ ਰਹੇ ਆ ਬਿਲਕੁਲ ਫੋਨ ਚਾਰਜ ਲਾ ਉਹੀ ਤੇ ਬਿਲਕੁਲ ਸੁ ਕੇ ਇੱਕ ਪਾਸੇ ਇੱਕ ਅੱਗੇ ਗਿੱਲੇ ਪਿਛਲੀ ਵਾਰ ਤੇ ਅ ਤੇ ਨਾ ਮਤਲਬ ਕਿ ਆਪਣੇ ਸ਼ਹਿਰ ਤੋਂ ਬਾਹਰ ਹੀ ਗਏ ਸੀਗੇ। ਪ੍ਰੋਗਰਾਮ ਸੀਗਾ ਸਾਡੇ ਰਿਸ਼ਤੇਦਾਰਾਂ ਤੇ ਬੱਸ ਵਿੱਚ ਗਏ। ਚਲੋ ਬਸ ਵਿੱਚ ਤੇ ਸੁੱਕੇ- ਸੁੱਕੇ ਲੰਗਗੇ ਅਸੀਂ, ਹੋਹੀ। ਉੱਥੇ ਪਹੁੰਚੇ ਤੇ ਇੰਨੀ ਤੇਜ਼ ਬਾਰਿਸ਼, ਤੂਫਾਨ ਇੰਨਾ ਮਤਲਬ ਕਿ ਅਸੀਂ ਨਾ ਕਿਸੇ ਦੇ ਥੱਲੇ ਅ ਖੜੇ ਹੋਏ ਸੀ। ਕਵਰ ਸੀਗਾ ਉਹ ਚੀਜ਼ ਮਤਲਬ ਕਿ ਕੈਮਿਸਟ ਦੀ ਸ਼ੋਪ ਸੀਗੀ ਉਹ। ਉੱਥੇ ਖੜੇ ਹੋਏ ਮਤਲਬ ਕਿ ਉਹਨਾਂ ਦੇ, ਜਿਹੜੇ ਸ਼ੈਡ ਹੁੰਦੇ ਨਾ ਉਹ ਵੀ ਡਿੱਗ ਗਿਆ, ਅਸੀਂ ਤੇ ਸਾਡੇ ਤੇ ਬਚਾਅ ਹੋ ਗਿਆ।
ਅੱਛਾ ਜੀ।
ਹਾਂਜੀ ਇੰਨਾ ਤੂਫਾਨ ਆਇਆ ਇੰਨਾ ਤੂਫਾਨ ਉਸ ਦਿਨ। ਮਤਲਬ ਘਰ ਕੋਈ ਨਾ ਰਿਕਸ਼ਾ ਸੀ ਉੱਥੇ, ਕਹਿੰਦੇ ਜੀ ਅੰਦਰ ਜਾ ਨਹੀਂ ਸਕਦੇ ਸੀਗੇ ਤੇ ਕਹਿੰਦੇ ਵੀ ਅੰਦਰ ਤੇ ਪਾਣੀ ਇਨਾ ਖੜ ਜਾਂਦਾ ਸਾਡੀ ਰਿਕਸ਼ਾ ਖਰਾਬ ਫੇਰ ਅਸੀਂ ਪਤਾ ਨੀ ਇੱਕ ਘੰਟਾ, ਡੇਢ ਘੰਟਾ ਉੱਥੇ ਹੀ ਬੈਠੇ ਰਹੇ ਸ਼ਾਇਡ ਥੱਲੇ ਕੋਈ ਹੋਰ। ਦੂਜੀ ਥਾਂ ਲੱਭ ਕੇ।
ਹੂੰ ਅੱਜ ਕੱਲ ਨਾ ਕੁਛ ਨਾਲੀਆਂ ਬੰਦ ਹੋ- ਨਾ ਸਫ਼ਾਈ ਚੰਗੀ ਤਰਾਂ ਹੁੰਦੀ ਨੀ ਉਹਦੇ ਕਰਕੇ ਨਾਲੀਆਂ, ਪਾਣੀ ਜਾਂਦਾ ਨੀ ਉਹ ਰਸਤੇ ਚ ਕਿੰਨੇ- ਕਿੰਨੇ ਦਿਨ ਖੜਾ ਰਹਿੰਦਾ। ਠੀਕ ਹੈ, ਫੇਰ ਮ ਹਾਂ ਮੱਛਰ ਵਗੈਰਾ ਹੋ ਜਾਂਦੇ ਆ, ਉਹ ਫੇਰ ਲੜਦੇ ਆ ਤੇ ਬਿਮਾਰੀ ਦਾ ਘਰ ਹੈ।
ਹੂੰ ਐ ਤੇ ਆ ਬਿਲਕੁਲ।
ਹੂੰ।
ਉ ਤੇ ਹੁਣ ਦੇਖੋ ਬਾਹਰ ਹੁਣ ਸਾਰਾ ਚਿੱਕੜ ਕਰਕੇ ਚੱਲ ਗਿਆ ਬਾਰਿਸ਼।
ਹੂੰ, ਹਾਂ।
ਸਾਰਾ ਚਿੱਕ-ਚਿੱਕ, ਚਿੱਕ ਹੋ ਜਾਂਦਾ ਹੈ ਜਦੋਂ ਬਾਰਿਸ਼ ਆਈ ਚਲੋ ਇੱਕ ਲਿਮਿਟ ਨਾਲ ਲਾਏ ਨਾ।
ਹਾਂ। ਉਹੀ ਤੇ। ਬਹੁਤ ਬਾਰਿਸ਼ ਨੇ, ਤੇ ਬਹੁਤ ਜਿਆਦਾ ਕੰਮ ਖ਼ਰਾਬ ਜਦੋਂ ਪਏ ਨਾ ਤੇ ਬਿਲਕੁਲ ਵੀ ਨੀ ਪੈਂਦੀ। ਅਗਰ ਪੈਣੀ ਸ਼ ਸ਼ੁਰੂ ਹੋਜੇ ਤੇ ਫੇਰ ਬੰਦ ਨਹੀਂ ਹੁੰਦੀ ਜਲਦੀ- ਜਲਦੀ। ਹਾਂ ਫੇਰ ਜਲਦੀ- ਜਲਦੀ ਬੰਦ ਨੀ ਹਉਦੀ। ਹੈਲੋ। ਹੈਲੋ।